ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਨੇ?
ਹਾਂਜੀ ਠੀਕ ਹੈ।
ਹੋਰ ਕੀ ਕਰਦੇ ਪਏ ਸੀਂ? ਹਾਂਜੀ- ਹਾਂਜੀ ਮੈਂ ਵੀ ਠੀਕ ਹਾਂ, ਹੋਰ ਕੀ ਕਰਦੇ ਪਏ ਸੀਂ?
ਹਾਂਜੀ ਕੁਛ ਵੀ ਨਹੀਂ ਬਸ ਹੁਣੇ ਫ੍ਰਰੀ ਹੋ ਕੇ ਆਪਣੀਆਂ ਮਸ਼ੀਨਾਂ ਲੈ ਕੇ ਬੈਠੇ ਸੀਂ ਕੰਮ ਕਰਨ।
ਅੱਛਾ- ਅੱਛਾ ਹਾਂ ਵੈਸੇ ਮੈਨੂੰ ਵੀ ਕੰਮ ਸੀ ਤੁਹਾਡੇ ਤੋਂ ਮੈਂ ਵੀ ਆਉਣਾ ਸੀ ਸੋਚ ਜੈਸੇ ਕਿ ਆਵਾਂਗੀ ਤੁਹਾਡੇ ਕੋਲ, ਕੱਪੜੇ- ਕੁੱਪੜੇ ਸੋਆਣੇ ਨੇ ਮੈਂ ਤੁਹਾਡੇ ਕੋਲ।
ਹਾਂਜੀ ਆਣਾ ਜ਼ਰੂਰ ਆਣਾ।
ਹਾਂ ਹੋਰ ਕੀ ਸੀਂਦੇ ਪਏ ਹੋ?
ਹਾਂ ਕੁਛ ਵੀ ਨਹੀਂ ਸੂਟ ਆਏ ਹੋਏ ਸੀ, ਦੋ- ਚਾਰ ਤੇ- ਹਾਂ ਤੇ ਹੁਣੇ ਫ੍ਰਰੀ ਹੋਈ ਸਾਂ ਕੰਮ ਕਰਕੇ ਤੇ ਮੈਂ ਕਿਹਾ ਚਲੋ ਚਲੋ ਹੁਣ, ਥੋੜਾ ਬਹੁਤਾ ਸਵੇਰੇ ਠੰਡੇ ਵੇਲੇ ਕਰ ਲਈਏ ਮਸ਼ੀਨ ਦਾ ਕੰਮ।
ਹਾਂ ਸਵੇਰੇ- ਸਵੇਰੇ ਹੀ ਹੋ ਪਾਉਂਦਾ ਹੈ।
ਹਾਂ, ਨਾ ਸ਼ਾਮੀ ਨੀ ਉਹ ਨਾ ਬੜੇ ਗੁੱਸੇ ਹੁੰਦੇ ਨੇ ਲਾਈਟ ਦੀ ਰੋਸ਼ਨੀ ਚ ਨਾ ਕੰਮ ਕਰਨ
ਹਾਂ ਉਹੀ ਨਾ, ਸ਼ਾਮੀ ਨੀ ਹੋ ਪਾਉਂਦਾ ਹੁਣੇ ਦਿਨੇ ਤੇ ਬੰਦੇ ਬਾਹਰ ਧੂੱਪ ਥੋੜੀ ਬਾਹਰੋਂ ਰੋਸ਼ਨੀ ਆਉਂਦੀ ਹੈ ਉਹਦੇ ਅੱਗੇ ਬਹਿ ਕੇ।
ਨਹੀਂ ਏ ਇਸ ਟਾਈਮ ਤੇ ਬਹੁਤ ਰੋਸ਼ਨੀ ਹੁੰਦੀ ਹੈ। ਕੋਈ ਲਾਈਟ ਦੀ ਜ਼ਰੂਰਤ ਨਹੀਂ, ਕੋਈ ਕੁਛ ਨਹੀਂ। ਬੜੀ ਰੋਸ਼ਨੀ ਆਉਂਦੀ ਸੂਰਜ ਸਿੱਧੇ ਸਾਹਮਣੇ ਰੋਸ਼ਨੀ ਹੈ।
ਹਾਂ ਓਹੀ ਨਾ ਰੋਸ਼ਨੀ ਸਾਡੇ ਵੀ ਅ ਮੇਰੇ ਵੀ ਜਿਵੇਂ ਕਮਰੇ ਸਾਨੂੰ ਪਤਾ ਈ ਏ ਖਿੜਕੀਆਂ ਲੱਗੀਆਂ ਹੋਈਐਂ ਤੇ ਮੈਂ ਵੀ ਬਸ ਤੇ ਖਿੜਕੀਆਂ ਵਗੈਰਾ ਖੋਲ ਲੈਂਨੀ ਆਂ ਤੇ ਥੋੜ੍ਹਾ ਬੋਤ ਕੰਮ ਕਰ ਲੈਂਨੀ ਆਂ ਮੈਂ ਵੀ।
ਹੂੰ-ਹੂੰ।
ਤੇ ਮੈਂ ਘੱਟ ਈ ਲਾਨੀ ਆਂ ਮਸ਼ੀਨ ਤੇ।
ਅੱਛਾ-ਅੱਛਾ।
ਨਈ ਸੀਂਧੀ ਮੈਂ ਆਪਣੇ ਆਪ। ਹਾਂ, ਥੋੜਾ ਬੋਤ ਜਿਵੇਂ ਲਾਸਟਿਕ ਵਗੈਰਾ ਨਾ-ਨਾ ਜਿਵੇਂ ਲਾਸਟਿਕ ਵਗੈਰਾ ਪਾਨਾ ਏ ਯਾਂ ਕੋਈ ਉਧੜ ਗਿਆ ਹੋਏ ਬਸ ਓਈ ਕਰ ਲੈਂਨੀ ਆਂ।
ਅੱਛਾ-ਅੱਛਾ-ਅੱਛਾ, ਹੂੰ।
ਪਜਾਮਿਆਂ ਏੱਚ ਲਾਸਟਿਕ ਪਾਨੇ ਹੁੰਦੇ ਨੇ ਦੋ-ਤਿੰਨ ਦਿਨ ਬਾਦ। ਹ ਅ ਮਤਲਬ ਥੋੜੇ-ਥੋੜੇ ਟਾਈਮ ਬਾਦ ਖਰਾਬ ਹੋ ਜਾਂਦੇ ਨਾ ਲਾਸ਼ਟ
ਹਾਂ-ਹਾਂ-ਹਾਂ। ਚਲੋ ਏਨਾ ਥੋੜਾ ਬੋਤਾ ਈ ਬੰਦਾ ਕਰ ਲਏ ਏਨੇ-ਏਨੇ ਕੰਮ ਦੇ ਈ ਪ ਟੇਲਰ ਬੜੇ ਪੈਸੇ ਲੈਂਦੇ ਨੇ।
ਹਾਂ, ਓਹੀ ਨਾ ਤਾਂ ਬਸ ਸੂਟ ਤੇ ਮੈਂ ਜ਼ਿਆਦਾਤਰ ਤੋਆਡੇ ਕੋਲੋਂ ਈ ਸੋਆਨੀ ਆਂ। ਤੋਆਡੇ ਹੱਥ ਦੇ ਈ ਮੇਨੂੰ ਸਈ ਲੱਗਦੇ ਨੇ।
ਹੂੰ-ਹੂੰ, ਕਾਫੀ ਟੈਮ ਹੋ ਗਿਐ ਨਾ। ਜਾਨ ਨੂੰ ਸੁਵਾਂਦੇ ਆਂ ਮੇਰੇ ਕਲੋਂ।
ਜੀ ਹਾਂਜੀ ਓਈ। ਹੋਰ ਕਿਸੇ ਤੋਂ ਮੈਂ ਸੁਆ ਵੀ ਨੀ ਸ ਤਦੀ ਮੇਨੂੰ ਨੀ ਲੱਗਦਾ ਮੇਨੂੰ ਕਿਸੇ ਹੋਰ ਦੀ ਫਿਟਿੰਗ ਆ ਪਾਏਗੀ ਐਵੇਂ। ਤੁਆਨੂੰ ਜਿਵੇਂ ਮੇਰਾ ਨਾਪ ਪਤਾ ਹੈਗੈ ਅੱਛੇ ਨਾਲ ਦਾ ਓ ਤੋਆਡਾ ਬੋਤ ਸ ਅੱਛਾ ਵਧੀਆ ਸੀਂਦੇ ਓ ਤੁਸੀ।
ਹੂੰ।
ਹਾਂ, ਤੇ ਮੈਂ ਪੁੱ ਫ੍ਰੀ ਸੀ ਕਿ ਅ ਆਜਾ ਮੈਂ ਤੋਆਡੇ ਕੋਲ?
ਹਾਂ ਆ ਜਾਨਾ। ਅੱਜ ਆ ਜਾਨਾ। ਕਿਸੀ, ਕਿਸੀ ਵੀ ਟਾਈਮ ਆ ਜਾਓ ਤੁਸੀ।
ਹਾਂ, ਮਨੂੰ ਨਾ ਫਰਸ਼ੀ, ਫਰਸ਼ੀ ਸਲਵਾਰ ਸੁਆਨੀ ਐ ਮਨੂੰ।
ਹਾਂ ਸਵਾ ਲੈਨਾ। ਸਵਾ ਲੈਨਾ ਤੇ ਮੈਂ
ਪਵਾਂ
ਓਦੇ ਉੱਪਰ ਤੁਆਡੀ ਮਰਜ਼ੀ ਏ ਸ਼ੋਰਟ ਕੁਰਤੀ ਸਵਾ ਲੋ ਯਾਂ ਫਰੋਕ ਵੀ ਚੱਲੀ ਹੋਈ ਏ ਹੁਣ ਤੇ ਫਰੋਕ ਬਨਵਾ ਲੋ, ਹਾਂ-ਹਾਂ।
ਅੱਛਾ।
ਤੇ
ਕੇੜਾ ਜ਼ਿਆਦਾ ਠੀਕ, ਕੀ ਜਾਦਾ ਸੋਨਾ ਲੱਗੇਗਾ ਮਤਲਬ
ਐ ਤੇ ਆਪਣੀ-ਆਪਣੀ ਪਸੰਦ ਹੁੰਦੀ ਏ। ਹੈਨਾ, ਮੈਂ ਹੁਣ ਫ ਸੀਤੀ ਸੀ। ਏੱਕ ਕੁੜੀ ਦਾ ਮੈਂ ਅ ਕੁੜਤੀ ਸੀਤੀ ਸੀ ਸ਼ੋਰਟ, ਉੱਪਰ ਤੇ ਏੱਕ ਨੇ ਮੇਰੇ ਕੋਲੋਂ ਫਰੋਕ ਵੀ ਸਵਾਈ ਏ ਓਦੇ ਨਾਲ।
ਅੱਛਾ।
ਤੇ ਏੱਕ ਦਾ ਤੇ ਪੂਰਾ ਸੂਟ ਸਾ ਕਮੀਜ ਸਿਪਦੀ ਏ ਓਸ ਤਰ੍ਹਾਂ ਦੀ ਕਮੀਜ ਸਵਾਈ ਏ ਓਨਾਂ ਨੇ। ਅੱਗੇ ਬਟਨ ਲਗਵਾਏ ਸੀ, ਹਾਂ।
ਹਾਂ ਮੈਂ ਤੇ ਓਈ ਵੇਖੇਐ ਮਤਲਬ ਐ ਕੁਰਤੀ ਦਾ ਤੇ ਮੈਂ ਤੁਆਡੇ ਕੋਲੋਂ ਈ ਸੁਨਦੀ ਪਈ ਆਂ। ਬਾਕੀ ਮੈਂ ਤੇ ਉਹੀ ਸੁਣਿਆ ਕਿ ਦੇਖਿਆ ਕੂਛ ਹੋਰ ਸੋ਼ਟ ਕੁਰਤੀ।
ਸ਼ੋਟ ਕੁੜਤੀ, ਅੱਜ ਕੱਲ ਲੈਸ ਦਾ ਬੜਾ ਫੈਸ਼ਨ ਹੈ, ਲੈਸ।
ਹਾਂ ਬਹੁਤ ਖੁਲੀ- ਖੁਲੀ ਹਾਂਜੀ- ਹਾਂਜੀ ਸਹੀ ਕਹਿ ਰਹੇ ਹੋ। ਮੈਂ ਉਹੀ ਸਭ ਦੇਖਿਆ ਹੋਇਆ, ਮੈਂ ਸੋਚਿਆ ਕਿ ਚੱਲ ਸੁਵਾਵਾਂਗੀ ਮੈਨੂੰ ਵੀ ਸ਼ੌਕ ਆਦਾ ਪੈਆ ਫਰਸ਼ੀ ਸਲਵਾਰ ਪਾਉਣ ਦਾ। ਤੇ ਮੈਂ ਕਿਹਾ ਤੁਹਾਨੂੰ ਇ ਕਵਾਂਗੀ, ਤੁਸੀਂ
ਹੁਣ ਨਾ ਫਿਟਿੰਗ ਵਾਲੀਆਂ ਨੀ ਪਾ ਪਾਂਦੇ, ਹੁਣ ਖੁੱਲੀਆਂ ਚੱਲਦੀਆਂ ਨੇ।
ਹਾਂ, ਉਹ ਪਾਕਿਸਤਾਨੀ ਲੁੱਕ ਵਿਚ ਆ ਜਾਂਦੀਆਂ ਐ ਹਨਾ, ਤੇ ਉਹੀ- ਉਹੀ ਟਰੈਂਡਿੰਗ ਚੱਲ ਰਹੀਆਂ ਹੁਣ ਸਭ ਉਹ, ਟਾਈਟ ਫਸੇ ਹੋਏ ਤੇ ਹੁਣ ਕੋਈ ਵੀ ਨੀ ਪਾਂਦਾ ਕੁੜਤੇ ਸੂਟ, ਹਾਂ। ਲੂਜ਼- ਲੂਜ ਬਾਵਾਂ ਵੀ ਲੂਜ- ਲੂਜ਼।
ਹਾਂ।
ਹਾਂ, ਹੁਣ ਟ੍ਰੈਂਡ ਹੀ ਹੁਣ ਹੀ ਚੀਜ਼ਾਂ ਨਾਲ ਚੱਲਦਾ ਪੈਆ, ਲੂਜ- ਲੂਜ ਚੀਜ਼ਾਂ ਦਾ। ਤੁਸੀਂ ਟੀ ਸ਼ਰਟਾਂ ਲੈਲੋ, ਪੈਂਟਾਂ ਲੈਲੋ, ਜਿਹੜੀ ਮਰਜ਼ੀ
ਕਿਉਂਕਿ ਪਤਾ ਕੀ ਐ, ਅੱਜਕੱਲ ਚੁੰਨੀਆਂ ਨਹੀਂ ਲੈਂਦੀਆਂ ਨਾ ਕੁੜੀਆਂ। ਹਾਂ ਤੇ ਬਸ ਫੇਰ ਉਹ ਕੁੜਤੀ ਲੂਜ- ਲੂਜ ਪਾਈ ਤੇ ਚਲੋਂ ਚੁੰਨੀ ਦੀ ਲੋੜ ਹੀ ਨਹੀਂ।
ਹਾਂ ਉਹਈ, ਮੈਂ ਵੀ ਹੁਣ ਲੂਜ ਇ ਸਵਾਨੀ ਆ, ਮੈਂ ਹੁਣ ਜਿਹੜੇ ਤੁਹਾਡੇ ਕੋਲ ਸੂਟ ਲੈ ਕੇ ਆਵਾਂਗੀ ਸਾਰੇ ਲੂਜ ਬਣਵਾਣੇ ਨੇ, ਹਾਂ।
ਹੂੰ।
ਤੇ ਮੈਂ ਫੇਰ ਸ਼ੋਟ ਕੁੜਤਾ ਸੁਆਵਾਂ ਜਾਂ ਫਰੋਕ ਸੁਆਵਾਂ?
ਫਰੋਕ ਸਵਾ ਲਓ, ਫਰੋਕ ਵੀ ਅੱਛੀ ਲੱਗੇਗੀ। ਫਰੋਕ ਵੀ ਜ਼ਿਆਦਾ ਲੰਬੀ ਨੀ ਐ ਉ ਚੀ ਆ ਫਰੋਕ ਵੀ ਛੋਟ, ਹਾਂ- ਹਾਂ, ਹਾਂ।
ਅੱਛਾ- ਅੱਛਾ, ਤੇ ਮੇਰੇ ਕੋਲ ਨਾ, ਇੱਕ ਉਹ ਹੈਗਾ ਅ ਮਤਲਬ ਕੱਪੜਾ ਹੀ ਹੈਗਾ ਪੂਰਾ ਅ ਪ੍ਰਿੰਟੇਡ ਕੱਪੜਾ ਐ।
ਅੱਛਾ- ਅੱਛਾ।
ਹਾਂ।
ਆ ਪ੍ਰਿੰਟ ਹੀ ਚੱਲੇਂ ਹੋਏ ਨੇ, ਆਲਓਵਰ ਬੜਾ ਫੈਸ਼ਨ ਐ ਹੁਣਾ।
ਆਹ ਹਨਾ, ਤੇ ਉਹਦੇ ਨਾਲ ਕੀ ਮਤਲਬ ਸਲਵਾਰ ਸੂਟ ਜਾਂ ਪੈਂਟ ਕੀ ਸੁਵਾਵਾਂ?
ਨਹੀਂ ਉਹੀ ਸਲਵਾਔ ਉਹ ਫ ਫਰਸ਼ੀ ਸਲਵਾਰ।
ਨਈ ਫਰਸ਼ੀ ਸਲਵਾਰ ਵਾਸਤੇ ਤਾਂ ਮੇਰੇ ਕੋਲ ਦੂਸਰਾ ਕੱਪੜਾ ਹੈਗਾ ਐ, ਜਿਹੜੀ ਫਰਸ਼ੀ ਸਲਵਾਰ ਹੈਗੀ ਐਂ ਨਾ ਮੇਰੀ, ਉਹ ਹਾਂ ਉਹ ਪਲੇਨ ਹੈਗੀ ਐ। ਤੇ ਜਿਹੜਾ ਕੁੜਤਾ ਹੈਗਾ ਐ, ਉਹ ਪ੍ਰਿੰਟਿਡ ਹੈਗਾ ਐ, ਤੇ ਇਹਦਾ ਤੇ ਮੈਂ ਫਰਸ਼ ਸਲਵਾਰ ਵਾਲ ਤੇ ਦੂਜਾ ਕੱਪ ੜਾ ਲਿਆਈ ਹੋਈ ਆ, ਇੱਕ ਹੋਰ ਕੱਪੜਾ ਹੈਗਾ ਜੋ ਮੇਰਾ ਪੂਰਾ ਪ੍ਰਿੰਟਡ ਹੈਗਾ।
ਅੱਛਾ- ਅੱਛਾ।
ਪੂਰਾ ਉਲਓਵਰ, ਤੇ ਉਹਦਾ ਪੁਛਦੀ ਪਈ ਆ ਉਹਦਾ ਕੀ ਸੁਆਵਾਂ?
ਅੱਛਾ। ਚਲੋਂ ਉਹਦਾ ਵੇਖ ਲਾਂਗੇ, ਤੁਸੀਂ ਆਓਗੇ ਅੱਜ ਕੱਲ ਫੋਨ ਵਿੱਚ ਬੜੇ ਹੈਗੇ ਨੇ ਡਿਜ਼ਾਇਨ।
ਹਾਂ, ਉਹੀ ਨਾ ਅੱਜ ਕੱਲ ਫੋਨ ਤੇ ਵੀ ਕਾਫ਼ੀ ਪਿੰਟਰਸਟ ਤੇ ਬਹੁਤ ਆਉਂਦੇ ਨੇ, ਤੁਸੀਂ ਨੀ ਦੇਖਦੇ ਹੋਵੋਗੇ।
ਆ ਹ ਇੱਕ ਓ ਹੈਗਾ। ਤੇ ਉਹਦੇ ਵਿੱਚ ਨਾ ਅ ਬਹੁਤ ਸੋਹਣੇ- ਸੋਹਣੇ ਡਿਜ਼ਾਇਨ ਆਉਂਦੇ ਨੇ, ਉਹਦੇ ਵਿੱਚ ਸਾਰੇ ਈ ਡਿਜ਼ਾਇਨਿੰਗ ਬਹੁਤ ਅੱਛੇ ਨਾਲ ਦਿਖਾਈ ਹੁੰਦੀ ਐ।
ਅੱਛਾ- ਅੱਛਾ।
ਹਾਂ ਹਰ ਇੱਕ ਚੀਜ਼ ਦੀ, ਮੈਂ ਆਵਾਂਗੀ ਨਾ ਤੁਹਾਨੂੰ ਦਿਖਾਵਾਂਗੀ।
ਹਾਂ- ਹਾਂ, ਦ ਖਾਣਾ ਠੀਕ ਹੈ ਤੇ ਮੈਂ ਨਾ ਹੁਣ ਉਹ ਦਾ ਨਾਮ ਕਿ ਇੰਟਰਲੋਕ ਵੀ, ਪੀਕੋ ਵੀ, ਆ ਵੀ ਕਰਦੀ ਹਾਂ।
ਅੱਛਾ-ਅੱਛਾ, ਅੱਛਾ ਇਹ ਤੇ ਵਧੀਆ ਗੱਲ ਹੈ ਮੈਨੂੰ ਬਾਜ਼ਾਰੋਂ ਨੀ ਹੁਣ ਕਰਾਉਣੀ ਪਏਗੀ ਨਹੀਂ ਤੇ ਮੈਂ ਤੁਹਾਡੇ ਕੋਲੋਂ ਸੂਟ ਲੈ ਕੇ ਫੇਰ ਇੰਟਰਲੋਕ ਕਰਵਾਉਣ ਜਾਂਦੀ ਸੀ। ਹਾਂ ਇਹ ਠੀਕ ਕੀਤਾ ਤੁਸੀਂ, ਕਦੋਂ ਲਿੱਤੀ ਤੁਸੀਂ।
ਇਹ ਹੋ ਗਿਆ ਮੈਨੂੰ ਮਹੀਨਾ ਹੋ ਗਿਆ।
ਅੱਛਾ-ਅੱਛਾ ਤੁਸੀਂ ਇਹ ਠੀਕ ਕੀਤਾ।
ਹੂੰ।
ਹਾਂ
ਅਤੇ ਉਹ ਸਾੜੀਆ ਹੁਉਂਦੀਆਂ ਸੀ ਨਾ ਪੀਕੋ ਕਰੋ ਸਾੜੀਆਂ ਆਉਂਦੀਆਂ ਸੀ ਫੇਰ ਚੁੰਨੀਆਂ ਵੀ ਵਿੱਚ ਕੋਟਨ ਦੀਆਂ ਚੁੰਨੀਆਂ ਆਦੀਆਂ ਨੇ ਫੇਰ ਉਹ ਇੰਜੇ ਦੇ ਜਾਂਦੇ ਆ ਮੈਨੂੰ ਫੇਰ ਚੁੰਨੀ ਵੀ ਪੀਕੋ ਕਰ ਦਿੰਦੀ ਆ, ਹੂੰ।
ਹਾਂਜੀ ਤੇ ਆ ਤੇ ਮੇਰੇ ਕੋਲ ਇੱਕ ਉਹ ਵੀ ਹੈਗਾ ਅ ਕੋਟ ਸੈਟ ਦਾ ਕੱਪੜਾ ਵੀ ਹੈਗਾ ਹੈ, ਮੇਰੇ ਕੋਲ।
ਅੱਛਾ।
ਹਾਂ ਲਾਈਟ, ਲਾਈਟ ਪ੍ਰਿੰਟ ਹੈਗਾ ਉਹ ਥੋੜਾ ਲਾਈਟ-ਲਾਈਟ ਕਲਰ ਦਾ। ਛੋਟੀ-ਛੋਟੀ ਬੂਟੀਆਂ ਹੈਗੀਆਂ ਉਹਦੇ ਤੇ।
ਅੱਛਾ-ਅੱਛਾ।
ਤੇ ਉਹਦਾ ਮੈਂ ਸੋਟਿਆ ਸੋਚਿਆ ਕੋਟ ਸੈਟ ਸਆਵਾਂਗੀ।
ਅੱਛਾ। ਸਵਾ ਲੈਨਾ ਕੋਟ ਸੈਟ ਹਾ, ਹਾ-ਹਾਂ ਹਾਂ-ਹਾਂ।
ਹਾਂ।
ਦੇ ਦਾਂਗੀ।
ਇੱਕ ਉਹ ਵੀ ਤੇ, ਉਹਦਾ ਵੀ ਤੇ ਪਰ ਉਹਦਾ ਨਾ ਕੱਪੜਾ ਨੀ ਮਿਲਦਾ ਪੇਆ ਮੈਨੂੰ ਇੱਕ ਜਿਹੜੇ ਹੁੰਦੇ ਨੇ ਨਾ ਅ ਮਤਲਬ ਨੀਚ ਫੇਰ ਨੀਚੇ ਘੇਰੇ ਵਾਲੀ, ਘੇਰੇ ਵਾਲੀ ਸਾਈਡ ਤੇ ਥੋੜਾ ਡਿਜ਼ਾਇਨ ਆਉਂਦਾ ਐ।
ਔਰ ਪੈਂਟ ਦੀ ਇੱਕ ਸਾਈਡ ਤੇ ਡਿਜ਼ਾਇਨ ਆਉਂਦਾ ਐ। ਉਵੇਂ ਦਾ ਮੈਨੂੰ ਕੱਪੜਾ ਨੀ ਮਿਲਦਾ ਪਿਆ ਮੈਂ ਉਵੇਂ ਦਾ ਸਆਣਾ ਐ।
ਅੱਛਾ-ਅੱਛਾ।
ਹਾਂ ਤੁਹਾਨੂੰ ਕਢਾਈ ਆਉਂਦੀ ਹੈ ਕਰਨੀ।
ਨਾ ਕਢਾਈ ਨਹੀਂ ਆਉਂਦੀ।
ਅੱਛਾ ਕਢਾਈ ਨਹੀਂ ਆਉਂਦੀ ਉਹਦੇ ਤੇ ਨਾ ਕਢਾਈ ਹੋਈ ਹੁੰਦੀ ਹੈ।
ਅੱਛਾ- ਅੱਛਾ।
ਹਾਂ ਉੱਪਰ ਜਿਵੇਂ ਬਟਨਾਂ ਵਾਲਾ ਹੀ ਹੁੰਦਾ ਕੋਟ ਸੈਟ ਤੇ ਹਨਾ। ਤੇ ਉਹਦੇ ਇੱਕ ਸਾਈਡ ਤੇ ਨਾ ਕਢਾਈ ਹੋਈ ਹੁੰਦੀ ਆ ਜਿਵੇਂ ਅ ਖੱਬੇ ਪਾਸੇ
ਅੱਛਾ ਉਹ ਨਾ ਅੱਜ ਕੱਲ੍ਹ ਨਾ ਪਤਾ ਕੀ ਕਰਦੇ ਨੇ ਕਢਾਈ ਨੀ ਹੋਈ ਹੁੰਦੀ ਜਿਸ ਤਰ੍ਹਾਂ ਹੁਣ ਓ ਉਹਦਾ ਤੁਸੀਂ ਵੇਖੀਆਂ ਇਹ ਉਹ ਜਿਹੜੀ ਔਰਗੰਜੇ ਦੀਆਂ ਲੈਸਾਂ ਚੱਲੀਆਂ ਹੋਈਆਂ ਚੋੜੀਆਂ ਚੋੜੀਆਂ ਓ ਨਾ ਓ ਉੱਤੇ ਲਗਾਉਂਦੇ ਨੇ ਉਹਦੇ 'ਚ ਕਟਿੰਗ ਕਰਕੇ ਨਾ ਉਹਦੇ ਵਿੱਚੋਂ ਕਟਿੰਗ ਕਰ ਲੈਂਦੇ ਨੇ ਇੱਕ ਪੀਸ ਕੱਢਦੇ ਨੇ ਬੜਾ ਸੋਹਣਾ ਕਟਿੰਗ ਕਰਕੇ ਉਹ ਲਗਾਂਦੇ ਨੇ ਇੱਕ ਸਾਈਡ ਤੇ ਉੱਪੜ ਲੱਗਦਾ ਇੱਕ ਸਾਈਡ 'ਤੇ ਇੱਕ ਘੇਰੇ 'ਤੇ ਵੀ ਲੱਗਦਾ ਦੋਨੋਂ ਸਾਈਡ।
ਅੱਛਾ ਨਹੀਂ ਉਹ ਵੀ ਲੱਗਦਾ ਹੋਏਗਾ ਪਰ ਅਹ ਮੈਂ ਦੱਸਦੀ ਪਈ ਆ ਨਾ ਇੱਕ ਕੜਾਈ ਵਾਲੇ ਵੀ ਚੱਲਦੇ ਪਏ ਨੇ ਇੱਕ ਸਾਈਡ ਜਿਵੇਂ ਕੁੜਤੇ ਦੇ ਲੈਫਟ ਸਾਈਡ ਤੇ ਜਿਵੇਂ ਕਢਾਈ ਹੋਈਏ। ਤੇ ਪਜਾਮੇ ਦੇ ਰਾਈਟ ਸਾਈਡ ਤੇ ਹੋਏਗੀ।
ਅੱਛਾ, ਅੱਛਾ ਅੱ
ਹਾਂ ਤੇ ਏਦਾ ਵੀ ਬੋਤ ਚੱਲਦਾ ਪਿਆ ਬੋਤ ਸੋਨੇ ਸੋਨੇ ਡਿਜ਼ਾਇਨ, ਮੈਂ ਆਵਾਂਗੀ ਨਾ ਹਾਂ, ਮੈਂ ਦਿਖਾਵਾਂਗੀ ਮਤਲਬ ਪਲੇਨ ਹੁੰਦਾ ਸਾਰਾ ਕੋਟ ਸੈਟ ਬਿਲਕੁਲ, ਪਲੇਨ।
ਠੀਕ ਐ।
ਔਰ ਬਸ ਉੱਪਰ ਕੜਾਈ ਹੋਈ ਹੁੰਦੀ ਐ।
ਅੱਛਾ, ਅੱਛਾ।
ਹਾਂ, ਓਵੀ ਬੋਤ ਸੋਨਾ ਲੱਗਦਾ, ਮੈਂ ਆਵਾਂਗੀ ਨਾ ਤੇ ਦਿਖਾਵਾਂਗੀ ਤੁਹਾਂਨੂੰ ਫੋਟੋਆਂ ਹੂੰ, ਚਲੋ ਫੇਰ ਮੈਂ ਤੁਹਾਨੂੰ ਅ ਦਾਸ ਸਵੇਰ ਦੇ ਟਾਈਮ ਆ ਜਾ ਨਾ
ਹਾਂ, ਹਾਂ ਆਜਾ ਜਦੋ ਮਰਜੀ ਜੀ ਆ ਜਾਨਾ ਤੁਸੀਂ, ਠੀਕ ਏ, ਠੀਕ ਏ, ਠੀਕ ਏ, ਠੀਕ ਏ। ਹਾਂ।
ਹੋਰ, ਘਰ ਸਭ ਠੀਕ? ਹੂੰ, ਚਲੋ ਫੇਰ ਮੈਂ ਆਨੀਂ ਆਂ ਫੇਰ, ਠੀਕ ਐ ਜੀ। ਸ਼ਾਸਰੀ ਕਾਲ।